ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ-ਚਾਲ ਏ?
ਬਸ ਵਧੀਆ ਤੁਸੀਂ ਸੁਣਾਓ, ਕੀ ਹਾਲ-ਚਾਲ?
ਬਸ, ਸਾਡੇ ਵਧੀਆ ਥੱਕੇ ਹੋਏ ਆ ਸਵੇਰ ਦੇ
ਅੱਛਾ, ਫੇਰ ਦੇਖ ਕੇ ਥੱਕ ਗਏ।
ਬਸ, ਉਹ ਪ੍ਰੋਣੇ ਗਏ ਨੇ ਸਾਡੇ ਚਾਰ ਵਜੇ। ਸਵੇਰੇ ਸਵੇਰੇ ਉੱਠੇ ਨਾਸ਼ਤਾ ਨੁਸਤਾ ਉਹਨਾਂ ਨੂੰ ਬਣਾ ਕੇ ਦਿੱਤਾ, ਫੇਰ ਉਹ ਨਾਤੇ ਧੋਤੇ ਚਾਹ ਦਿੱਤੇ ਫਿਰ ਉਹਨਾਂ ਨੂੰ ਬਸ ਅਡੇ ਬਿਠਾ ਕੇ ਆਏ ਆ।
ਉਹੇ ਨਾਲ ਉੱਠੇ ਹੋਵੋਗੇ
ਹਾਂ ਨਾਲ ਨਾਲ ਉੱਠੇ, ਐਵੇਂ ਥਕਾਵਟ ਹੋ ਗਈ ਸੀ ਇਹਦੀ
ਤੇ ਸੋ ਜਾਂਦੇ ਉਸ, ਉਸ ਤੋਂ ਬਾਅਦ
ਉਸ ਤੋਂ ਬਾਅਦ ਸੁੱਤੇ ਨੇ ਨਾ ਕੰਮ ਕਰਦੇ ਰਹੇ ਘਰ ਦਾ ਆ ਫੇਰ ਹੁਣ ਥਕਾਵਟ ਹੋਈ, ਹੁਣ ਪਰੋਣੇ ਗਏ ਨੇ, ਹਾਂ ਹਾਂ ਹੁਣ ਥੋੜ੍ਹੀ ਹੋਏਗੀ ਤੇ ਉਹ ਆਇਆ ਗਿਆ ਸੀ ਨਾ ਨਿੰਦਰ ਵੀ ਨਹੀਂ ਸੀ ਪੂਰੀ ਹੋਈ ਸ਼ਰੀਰ, ਹ ਹੋਣ ਦੇਖੋ ਸ਼ਹਿਦ ਥੋੜੇ ਦਿਨ ਆਜੇਗੀ ਨਿੰਦਰ ਪੂਰੀ ਹੋਜੇਗੀ, ਬਸ ਜੇ ਆਇਆ ਗਿਆ ਹੋਵੇ ਫੇਰ ਨੀ, ਉਹ ਫੇਿਰ ਖ਼ਰਾਬ ਹੋ ਜਾਂਦਾ ਨਾ ਟਾਈਮ ਟੇਬਲ, ਹਾਂ ਹਾਂ ਲੇਟ ਸੋਣਾ, ਲੇਟ ਉੱਠਣਾ
ਹਾਂ
ਤਾ ਕਰਕੇ ਹੋਰ ਤੁਸੀ ਸੁਣਾਓ
ਬਸ ਵਧੀਆ, ਮੈਂ ਵੀ ਹੁਣੇ ਉੱਠਿਆ ਸੀ
ਤੁਹਾਡੇ ਮੁ
ਨਾ ਬਾਰਸ਼ ਬੁੁਰਸ਼ ਤਾਂ ਪੈਂਦੀ ਨੀ ਪਈ ਧੋਪ ਹੀ ਧੋਪ ਪਈ ਜਾਦੀ, ਬਾਰਿਸ਼ ਦਾ ਨਮ ਨਿਸ਼ਾਨੀ ਨੀ ਐ
ਅੱਛਾ, ਇੱਥੇ ਵੀ ਗਰਮੀ ਬੜੀ ਹੋਈ ਅਜ ਵੀ
ਬਾਹ ਹੁਣ ਤਾਂ ਛੁੱਟੀਆਂ ਵੀ ਮੁੱਕਣ ਲੱਗੀਆਂ
ਹਾਂ, ਬੱਸ ਰੈਗੀਐਂ ਪੰਜ-ਛੇ ਛੁੱਟੀਆਂ ਬੱਚਯਾਂ ਦੀਆਂ।
ਹਾਂ, ਬੱਸ ਫੇਰ ਸਕੂਲ ਖੋਲ ਜਾਨਗੇ। ਹੋਰ।
ਹਾਂ।
ਫੇਰ, ਸਾਰੇ ਲੱਗ ਜਾਨਗੇ।
ਫੇਰ, ਹਾਂ, ਫੇਰ ਸਕੂਲਾਂ ਚ ਲੱਗ ਜਾਨ ਗਿਆਂ, ਫੇਰ ਥੋੜਾ ਟਾਈਮ ਟੇਬਲ ਸਈ ਹੋਏਗਾ। ਖਾਣ ਪੀਣ ਦਾ ਵੀ ਉਹ, ਉਹ ਨਾ ਜਲਦੀ ਸੋਣਾ ਫੇਰ ਟਮ ਟਬਲ ਸਹੀ
ਵੈਸੇ ਵੀ ਜਲਦੀ ਸੋਨਾ ਚਾਹੀਦਾ ਜਲਦੀ ਉਠਣਾ
ਹਾਂ ਬਸ ਓਹੀ ਨਾ, ਆਇਆ ਗਿਆ ਹੋਵੇ ਫਿਰ ਜਲਦੀ ਨੀ ਨਾ ਸੁੱਤਾ ਜਾਂਦਾ
ਨਾ ਨਾ, ਫੇਰ ਤਾਂ ਥਕਾਵਟ ਵੀ ਅਲੱਗ ਹੋਈ ਹੁੰਦੀ ਹੈ
ਹਾਂ ਉਹ ਫਿਰ ਤੁਹਾਨੂੰ ਪਤਾ ਹੀ ਹ ਮੇਰਾ ਬੰਦਾ, ਕਹਿੰਦਾ ਚਲੋ ਹੁਣੇ ਸੋ ਜਾਂਨੇ ਆ ਹੁਣ ਹੋ ਸੋ ਜਾਨੇ ਆ ਉਹ ਨਾ, ਕਰਦੇ ਕਰਿਰਦੇ ਉਹ ਫਿਰ ਟੈਮ ਟੇਬਲ ਖ਼ਰਾਬ ਹੋ ਜਾਦਾ
ਹੋਰ ਫੇਰ ਐਵੇਂ ਨੀਦਰ ਵੀ ਨੀ ਪੂਰੀ ਹੁੰਦੀ
ਨਾ ਨਾ ਨੀਂਦਰ ਨੀ ਪੂਰੀ ਹੁੰਦੀ
ਤੇ ਨਿੰਦਰ ਨਾ ਪੂਰੀ ਹੋਏ ਤੇ ਸਰੀਰ ਸਾਰਾ ਦਿਨ ਥੱਕਿਆ ਰਹੇਗਾ
ਥੱਕਿਆ ਰਹਿੰਦਾ, ਐ ਲਗਦਾ ਜਿਵੇਂ ਕੋਛ -ਹਾਂ, ਡਿੱਗਿਆ ਡਿੱਗਿਆ ਰਹਿੰਦਾ ਸ਼ਰੀਰ
ਹੋਰ
ਉਹ ਬਸ ਉਹਹੀ ਸਵੇਰ ਦੇ ਉੱਠ ਕੇ ਨਾ ਫੇਰ ਥੋੜਾ ਸ਼ਰੀਰ ਵੀ ਖਰਾਬ ਜੇਆ ਹੋਗਯੈ। ਪਰ ੳਹ ਨਾ ਤੇ ਆਦਤ ਨੀ ਹੈ ਨਾਲੇ ਫੇਰ ਓਨਾਂ ਦੀ ਟਰੇ, ਬਸ ਵੀ ਓਈ ਸੀ ਨਾ। ਸਵੇਰੇ ਪੰਜ ਵਜੇ ਦੀ ਸੀ ਨਾ, ਫੇਰ ਉਠਣਾ ਤੇ ਪੈਨਾ ਈ ਸੀ। ਹਾਂ, ਮੈਂ ਕਿਆ ਚਲੋ ਉੱਠਨਾ ਤੇ ਹੈਈ ਏ। ਫੇਰ ਉਠ ਕੇ ਤੇਯਾਰੀ, ਤਿਯੂਰੀ ਕੀਤੀ।
ਅੱਛਾ।
ਫੇਰ ਨਾੱਤੇ, ਨੁੱਤੇ, ਨਾਸ਼ਤਾ ਬਨਾਯੈ।
ਅੱਛਾ।
ਫੇਰ ਪੈਕ ਕਰਾਕੇ, ਫੇਰ ਓ ਚਲੇਗੇ, ਕੈਂਦੇ ਖਾਨਾ ਨੀ ਐ ਪੈਕ ਈ ਕੱਰ ਦੋ। ਪੈਕ ਈ, ਹਾਂ, ਪੈਕ ਕਾਰਤਾ, ਹਾਂ। ਫੇਰ ਚਾ, ਪਾਨੀ ਪੀ ਕੇ ਚਲੇਗੇ, ਓ ਰਸਤੇ ਚ ਖਾਲੈਨਗੇ।
ਪਰ ਬੱਸ ਵਿੱਚ ਮੇਲ ਜੇਗਾ ਟੈਮ ਖਾਨ ਦਾ, ਭੀੜਾ ਨੇ ਨਾ ਅੱਜ-ਕੱਲ।
ਨਾ ਬੱਸ ਚ ਨੀ ਭੀੜਾ ਐ, ਬੱਸ ਏੱਚ ਤੇ ਓਨੀ ਸਵਾਰੀ ਚੜੇਗੀ ਨਾ ਜਿੰਨੀ ਲੋੜ ਸੀਟਾਂ ਮੇਲ ਜਾਂਦੀਐਂ। ਟ੍ਰੇਨ ਏੱਚ ਚੜ੍ਹਦੇ ਰੈਂਦੇ ਨੇ, ਉਤਰਦੇ ਰੈਂਦੇ ਨੇ। ਟਰੇਨ ਏੱਚ ਜਾਣਾ ਏ। ਟਰੇਨ ਏੱਚ ਬੋਤ ਜਾਦਾ ਭੀੜ ਹੁੰਦੀ।
ਬਾੱਸ ਸਾਰੇ ਟ੍ਰੇਨ ਚ ਸਫ਼ਰ ਕਰਦੇ ਨੇ, ਦੂਰ-ਦੂਰ ਦਾ
ਤੇ ਘੱਟ ਈ ਕਰਦੇ ਨੇ।
ਹਾਂ, ਬਾੱਸ ਥਕਾਵਟ ਜਾਦਾ ਹੋ ਜਾਂਦੀ ਏ।
ਹਾਂ।
ਬੰਦਾ ਓੱਠ ਨੀ ਸਕਦਾ, ਟ੍ਰੇਨ ਵੇੱਚ ਤੇ ਬਾਥਰੂਮ ਵਗੈਰਾ ਵੀ ਹੁੰਦਾ ਈ ਏ।
ਹਾਂ, ਬਾੱਸ ਵਾਲਾ ਰੋਕਦਾ ਨੀ ਨਾ, ਕਈ ਨੀ ਪਸੰਦ ਕਰਦੇ ਨਾ, ਸਫ਼ਰ ਬਾੱਸ ਦਾ। ਕਈ ਟਰੇਨ ਦਾ ਨੀ ਕਰਦੇ ਕਈ ਕਰਦੇ, ਹਾਂ। ਤੇ ਆਪ ਨੀ ਬਾੱਸ ਦਾ ਪਸੰਦ ਕਰਦੇ ਜਾਦਾ।
ਬਾੱਸ ਦਾ ਤੇ ਬਾੱਸ ਦਾ ਸਫ਼ਰ ਤੇ ਬਸ ਲੋਕਲ ਕਰਨਾ ਹੋਏ ਤੇ ਠੀਕ ਹੈ ਥੋੜਾ ਜਾ ਦੂਰ ਜਾਣਾ ਹੋਆ। ਹਾਂ ਹਾਂਜੀ- ਹਾਂਜੀ। ਟ੍ਰੇਨ ਦਾ ਹੁੰਦਾ ਇੱਕ- ਇੱਕ ਦਿਨ ਡੇਢ ਡੇਢ ਦਿਨ।
ਹਾਂ ਬਸ ਟ੍ਰੇਨ ਦਾ ਲੋਂਂਗ ਰੂਟ ਵੀ ਹੋਏ ਉਹ ਵੀ ਹੋ ਜਾਂਦਾ ਲੋਂਂਗ ਸਫ਼ਰ। ਦੂਰ ਦਾ ਵੀ ਹੋ ਜਾਂਦਾ ਬਸ ਫੇਰ ਤਾਂ ਕਰਕੇ। ਉਹ ਕੈਂਦੇ ਅਸੀਂ ਬਸ ਚ ਚਲੇ ਜਾਂਦੇ ਹਾ ਮੈਂ ਕਿਹਾ ਚਲੋ ਠੀਕ ਹੈ।
ਡੀਵਾ ਸਹੀ ਲੱਗਦੀ ਹ ਸਹੀ ਲੱਗਿਆ ਮੈਨੂੰ।
ਹਾਂ, ਜਾਦਾਤਰ ਵੈਸੇ ਓ ਬੱਸ ਚ ਈ ਜਾਂਦੇ ਨੇ।
ਅੱਛਾ, ਹੋਰ ਕੀ, ਕੀ ਪੈਕ ਕਾਰਤਾ ਫੇਰ ਨਾਲ
ਬਾੱਸ ਓਨਾਂ ਨੂੰ ਦਿੱਤਾ ਸੀ, ਮੈਂ ਨਮਕੀਨ ਸੀ। ਹੋਰ ਬਿਸਕੁਟ ਦੇਤੇ, ਨਾਲ ਸੇਵੀਆਂ ਦੇਤੀ ਯਾ ਨਾਲ ਮੈਕਰੋਨੀ ਦੇਤੀ, ਜੋ, ਜੋ ਗੁੜੀਆ ਖਾਂਦੀ ਏ ਨਾ ਨਾਲ ਓਨੂੰ ਲੈਤੇ ਪਾਪੜ, ਪੁੱਪੜ ਲੈਤੇ ਨੇ। ਹਾਂ, ਹੋਰ ਪੈਕ ਲੈਤੇ, ਮੈਂ ਕੇਆ ਚਲੋ ਖਾਲੇਗੀ ਬਨਾਕੇ। ਖਾਂਦੀ ਏ ਨਾ ਖੋਸ਼ ਹੋਕੇ, ਕੈਂਦੇ ਅ
ਜੋ ਸਵਾਦ ਲੱਗਦਾ, ਓ ਲਯਾਈ ਦਾ।
ਆਹ, ਫੇਰ ਓਨੂੰ ਓ ਲੈਤਾ ਸੀ ਸਮਾਨ ਨਾਲ ਓਨੂੰ ਵੋਚ ਲੈਤੀ ਸੀ। ਮੈਂ ਕੇਆ ਚਲੋ ਕੈਂਦੀ ਮੈਨੂੰ ਵੋਚ ਲੈਦੋ, ਛੋਟੀ ਜੀ ਏ ਨਾ ਟਾਈਮਰ ਵਾਲੀਆਂ, ਮੈਂ ਕਾ ਚਲੋ ਉਹ ਤੇ ਹੈ ਹੀ ਬੱਚਿਆਂ ਨੂੰ ਹੁੰਦਾ ਜਾਵਾਂਗੇ। ਮੇਲੇ ਦਾ ਲਾਲਚ ਹੁੰਦਾ ਬੱਚਿਆਂ ਨੂੰ ਘੁੰਮਣ ਫਿਰਨ ਦਾ ਵੀ ਹੁੰਦਾ। ਹੋਰ ਫਿਰ ਮੈਂ ਕਿਹਾ ਚਲੋ। ਨਾ ਗਏ ਅਸੀਂ। ਫਨ ਫੇਅਰ ਲੱਗਿਆ ਸੀ ਸਾਡੇ ਤੇ ਗਏ। ਝੂਲੇੇ-ਝਾਲੇ ਫੇਰ ਦਵਾਏ ਝੂਲੇ ਲਏ ਇਹਨਾਂ ਨੇ। ਫਿਰ ਇੰਜੁਆਏ ਕੀਤਾ ਥੋੜ੍ਹਾ ਜਿਹਾ। ਹਾਂ, ਗਏ ਸੀ ਗੁਰਦੁਆਰੇ ਇੱਕ-ਦੋ ਗੁਰਦੁਆਰੇ ਘੁਮਾ ਕੇ ਲਿਆਏ ਆ। ਮੈਂ ਕਿਹਾ ਚਲੋ ਯਾਦ ਰੱਖਣਗੇ ਟ੍ਰਿਪ। ਉਹ ਬਾਈ ਅਸੀਂ ਗਏ ਸੀ ਕਿਧਰੇ। ਨਾ-ਨਾ ਉਝ ਨੀ ਟੈਮ ਲੱਗਦਾ। ਹਾਂ ਬਸ ਉਝ ਨੀ ਜਾਇਆ ਜਾਂਦਾ। ਫਿਰ ਮੈਂ ਕਿਹਾ ਚਲੋ ਹੋ ਆਓ। ਉਹ ਫਿਰ, ਟਰਿਪ ਇੱਥੇ ਦੋ-ਤਿੰਨ ਗੁਰਦੁਆਰੇ ਹੋ ਆਏ, ਤੇ ਮੈਂ ਕਿਹਾ ਚਲੋ ਫੇਰ ਹੋ ਆਏ ਇੱਕ-ਦੋ ਜਗ੍ਹਾ ਮੋਲ ਚ ਲੈ ਕੇ ਘੁਮਾ ਲਿਆਏ। ਹਾਂ ਇੱਕ-ਦੋ ਇੱਥੋਂ ਦੀਆਂ ਡਿਸ਼ਾਂ ਖਵਾ ਤੀਆਂ। ਜਗਾਦਰੀ ਤੇ
ਉਥੇ, ਸਾਡੇ ਸ਼ਹਿਰ ਚ ਕੀ ਮਿਲਦਾ ਹਾਂ।
ਅੱਛਾ ਚਲੋ ਵਧੀਆ।
ਹਾਂ ਉਹੀ ਨਾ, ਹਾਂ ਜਾਂਦੇ-ਜਾਂਦੇ ਮੈਂ ਕਿਹਾ ਚਲੋ। ਮੈਂ ਕਿਹਾ ਚਲੋ ਡਿਸ਼ ਵੀ ਇੱਥੋਂ ਦੀ ਵੇਖ ਕੇ ਜਾਓ ਕੀ ਖਾਣਾ। ਇਹ ਕਹਿੰਦੇ ਅਸੀਂ ਉਹ ਖਾਣਾ ਉਹ ਖਾਣਾ ਮੈਂ ਕਿਹਾ ਚਲੋ ਖਾ ਲੋ।
ਵਧੀਆ।
ਨਹੀਂ ਖੁਸ਼ ਹੀ ਰਹੇ ਨੇ ਹਾਂ ਖੁਸ਼ ਹੀ ਰਹੇ ਨੇ।
ਹੁਣ ਫੇਰ ਆਣਗੇ ਹੁਣ ਬਥੇਰੇ ਟੈਮ ਬਾਅਦ, ਅੱਛਾ। ਅਗਲੇ ਇੱਕ ਸਾਲ ਬਾਅਦ ਹੀ ਆਣਗੇ ਹੁਣ।
ਹਾਂ ਹੁਣ ਇੱਕ ਸਾਲ ਬਾਅਦ ਹੀ ਆਨਾ ਉਹਨਾਂ ਨੇ, ਨਾ-ਨਾ ਹੁਣ ਮੁਸ਼ਕਲ ਉਹਨਾਂ ਦਾ। ਉਹ ਫੇਰ ਤੁਹਾਨੂੰ ਪਤਾ ਸਕੂਲ ਖੁੱਲ ਜਾਂਦੇ ਨੇ, ਫੇਰ ਉਹ ਔਖਾ ਹੀ ਹੈ ਸਕੂਲਾਂ ਚੋਂ ਨਿਕਲਣਾ, ਫਿਰ ਪੂਰੇ, ਛੁੱਟੀਆਂ ਈ ਮੁਸ਼ਕਲ ਕਮੀਂ ਦੇ ਨਾਲੇ ਫੇਰ ਤੁਹਾਨੂੰ ਪਤਾ ਪੜ੍ਹਾਈ ਵੀ ਪਿੱਛੇ ਹੋ ਜਾਂਦਾ ਬੰਦਾ।
ਨਾਲੇ ਕੰਮ ਵੀ ਅੱਜਕੱਲ ਲੋਕਾਂ ਦੇ ਬਿਜ਼ੀ ਹੁੰਦੇ ਨੇ ਬੜੇ।
ਬਸ ਇੰਝ ਈ ਏ ਅੱਜਕੱਲ ਹਾਂ।
ਹਾਂ, ਟਾਈਮ ਨਹੀ ਮਿਲਦਾ ਐਵੇਂ। ਹੈਂ
ਮੈਂ ਕਿਹਾ ਤੁਸੀਂ ਨੀ ਕੀਤੀ ਸ਼ੋਪਿੰਗ?
ਨਾ ਆਪਾਂ ਪਰੋਣੇ ਨੇ ਆਏ ਸੀ ਉਹਨਾਂ ਵਾਸਤੇ ਕੀਤੀ ਸੀ ਸ਼ੋਪਿੰਗ। ਪਰੋਣੇ ਨੂੰ ਸਮਾਨ-ਸਮੂਨ ਦੇਣਾ ਸੀ ਉਹਨਾਂ ਆਸਤੇ ਲਿਆਏ ਸੀ।
ਦੇ ਤਾ
ਦੇਤਾ ਹਾਂ।
ਕੀ ਲਿਆਏ ਸੀ?
ਆਈ ਬਿਸਕੁਟ ਨਮਕੀਨ ਹੀ ਲਿਆਏ ਸੀ, ਮੋਲ ਚੋਂ ਹੀ ਲਿਆਏ ਸੀ।
ਅੱਛਾ
ਥੋੜ੍ਹਾ ਸਹੀ ਮਿਲ ਗਿਆ ਸੀ ਉਹਨਾਂ ਨੂੰ ਜੋ ਸਵਾਦ ਲੱਗਦਾ ਪਿਆ ਇਦਾਂ।
ਹੂੰ
ਬਸ ਉਹ ਵੀ ਚਲੇ ਗਏ ਫਿਰ ਟੈਮ ਤੇ। ਛੁੱਟੀਆਂ ਖਤਮ ਹੁੰਦੀਆਂ ਪਈਆਂ ਸੀ, ਸਕੂਲ ਖੁੱਲਣ ਲੱਗੇ ਸੀ। ਪੜ੍ਹਾਈਆਂ ਬੜੀ ਜ਼ਰੂਰੀ ਨੇ। ਹੂੰ
ਪੜਾਈਆਂ ਕੋਈ ਨਾ ਫਿਰ, ਉਹ
ਫੇਰ ਨੀ, ਹਾਂ ਫੇਰ ਛੁੱਟੀਆਂ ਲੈਣ ਦਾ ਫਾਇਦਾ ਹੀ ਨੀ। ਪੜ੍ਹਾਈ ਜਦੋਂ ਚੱਲ ਪਏ। ਫਿਰ ਪਿੱਛੇ ਹੋ ਗਿਆ ਇੱਕ ਵਾਰੀ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਫਿਰ। ਬੜਾ ਔਖਾ ਹੋ ਜਾਂਦਾ।
ਹਾਂ-ਹਾਂ, ਨਾਲੇ ਕਈ ਬੱਚੇ ਛੁੱਟੀਆਂ ਨੀ ਕਰਕੇ ਖੁਸ਼ ਹੁੰਦੇ।
ਹਾਂ ਕਈਆਂ ਨੂੰ ਰੈਗੂਲਰ ਜਾਣਾ ਪਸ ਪਸੰਦ ਹੁੰਦਾ ਸਕੂਲ ਨਾ, ਤਾਂਹੀ ਰੋਜ਼ ਜਾਈ ਏ, ਤਿਆਰ ਹੋ ਕੇ ਬੈਗ ਲ ਕੇ।
ਉਹ ਸਾਡੇ ਨਾਲ ਗੁੜੀਆ ਆਈ ਸੀ ਨਾ, ਉਹ ਕਹਿੰਦੀ, ਮੈਂ ਰੋਜ਼ ਜਾਂਨੀ ਆ ਸਕੂਲ।
ਵਧੀਆ ਏ ਤੇ ਵਧੀਆ ਆਦਤ ਏ, ਤੇ ਕਈ ਰੋਂਦੇ ਨੇ।
ਹਾਂ ਅ।
ਸਾਡੇ ਨਾਲ ਇੱਕ ਮੁੰਡਾ ਵੇ, ਔ ਬੜਾ ਰੋਂਦਾ, ਸਕੂਲ ਜਾਣ ਵਲੇ।
ਅੱਛਾ।
ਵੀ ਗਿਆ ਦਾ, ਨਾਨੀ ਦੇ ਘਰ।
ਅੱਛਾ।
ਉਹਨੂੰ ਆਦਤ ਹੀ ਨਹੀ ਐ, ਆ ਪਾਈ ਦੀ ਬਿਲਕੁਲ ਵੀ ਸਕੂਲ ਜਾਣ ਦੀ।
ਹੁਣ ਆਏਗਾ ਤੇ ਜਾਏਗਾ, ਰੋਏਗਾ।
ਔ ਹਾਂ, ਹੁਣ ਆਏਗਾ, ਛੁੱਟੀਆਂ ਹੁਣ ਖਤਮ ਹੋ ਗਈਆਂ।
ਹਾਂ। ਹਾਂ।
ਛੁੱਟੀਆਂ ਤੋਂ ਬਾਅਦ ਇਕ ਦਮ ਜਾਏਗਾ, ਫੇਰ ਤਾਂ ਬੜਾ ਮੁਸ਼ਕਿਲ ਹੋ ਜਾਏਗਾ।
ਮੁਸ਼ਕਲ ਹੈ, ਉਹ ਤੇ ਹੈ ਹੀ ਹੈ।
ਹਾਂ ਔਨੂੰ ਤੇ ਆਦਤ ਪਾਈ ਨਹੀਂ ਨਾ ਬਿਲਕੁਲ ਵੀ। ਬਸ ਠੀਕ, ਕਈਆਂ ਨੂੰ ਆਦਤ ਪੈ ਜਾਂਦੀ ਹੈ। ਵਧੀਆ ਸੀਗੀ ਤੇ ਵੈਸ।
ਬਈ ਅਸੀ ਜਾਣਾ ਅੱਜ
ਹਾਂ ਹਾਂਜੀ ਹਾਂਜੀ।
ਬੱਚੇ ਸਮਝ ਜਾਂਦੇ ਨਾ, ਅਸੀ ਜਾਣਾ, ਕਈ ਬੱਚੇ ਕਹਿੰਦੇ ਨੇ, ਚੱਲ ਨਹੀਂ ਜਾਵਾਂਗੇ ਕੋਈ ਗੱਲ ਨਹੀਂ।
ਹਾਂਜੀ ਹਾਂਜੀ, ਕਈਆਂ ਨੂੰ ਹੁੰਦਾ। ਦਾ ਵੀ, ਸਾਡੀ ਪੜ੍ਹਾਈ ਛੁੱਟ ਜਾਏਗੀ, ਅਸੀ ਜਾਣਾ ਹੈ।
ਕਈ ਬੱਚਿਆਂ ਨੂੰ ਡਰ ਹੁੰਦਾ ਹੈ, ਟੀਚਰਾਂ ਦਾ। ਕਈਆਂ ਨੂੰ ਨੀ ਡਰ ਹੁੰਦਾ। ਕਈ ਬੱਚੇ ਕਹਦੇ ਨੇ ਚਲੋ, ਕੋਈ ਗੱਲ ਨੀ, ਅੱਜ ਛੁੱਟੀ ਹੋਰ ਕਰ ਲੈਂਨੇ ਆ, ਇਕ ਹੋਰ ਕਰ ਲੈਨੇ ਆ, ਉ ਕਰਦੇ-ਕਰਦੇ ਕਿੰਨੀਆਂ ਈ ਛੁੱਟੀਆਂ ਹੋ ਜਾਂਦੀਆਂ
ਪਤਾ ਈ ਨੀ ਲੱਗਦਾ, ਕਿੰਨੀਆਂ ਹੋ ਗਈਆਂ ਛੁਟਿਆ
ਹਾਂ ਉ ਤਾਂ ਗੱਲ
ਉ ਫੇਰ ਆਦਤ ਪੈ ਜਾਂਦੀ, ਛੁੱਟੀਆਂ ਦੀ
ਹਾਂ ਫੇਰ ਦਿਲ ਨੀ ਲੱਗਣਾ ਉਹਨਾਂ ਦਾ। ਔ ਹੀ ਨਾ, ਐਬਸੈਂਟ ਫੇਰ ਜ਼ਿਆਦਾ ਰਿੰਦੇ ਨੇ ਬੱਚੇ।
ਹੋਰ ਫੇਰ ਉਹਦਾ ਫਾਇਦਾ ਹੀ ਨਹੀਂ, ਪੜ੍ਹਾਈ 'ਚ ਪਿੱਛੇ ਹੋ ਜਾਣਗੇ।
ਬਸ।
ਹਾਂ ਜੀ।
ਤਾਂ ਕਰਕੇ, ਸਾਡੇ ਵੀ ਹੁਣ ਆਉਣਗੇ, ਗਏ ਹੋਏ ਨੇ ਘਰ ਦੇ ਬੱਚੇ ਕਈ। ਨਾਨੀ ਘਰ
ਬਾਅਦ ਹੁਣ ਛੁੱਟੀਆਂ ਵਿੱਚ ਈ ਜਾਣਾ ਸਾਰਿਆਂ ਨੇ। ਬਸ ਹੁਣ ਆਉਣ ਦਾ ਟਾਈਮ ਹੋ ਗਿਆ, ਸਾਰਿਆਂ ਲਈ।
ਉਹ ਸਬ ਦਾ ਆਂਨ ਦਾ ਟਾਈਮ ਹੋ ਗਯਾ ਐ। ਚਲੋ ਮੈਂ ਥੋੜ੍ਹੀ ਦੇਰ ਨੂੰ ਤੁਹਾਨੂੰ ਕੋਲ ਕਰਨੀ ਆ ਹੈਂ।
ਚਲੋ ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਘਾਰ ਸਸ।
ਹਾਂ। ਹ